ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ
ਤੁਸੀਂ ਸੁਣਾਓ
ਬਸ ਮੈਂ ਵੀ ਵਧੀਆ ਹੋਰ ਦੱਸੋ ਕੀ ਕਰਦੇ ਪਏ ਹੋ
ਬਸ ਬੈਠੇ ਸੀ ਮੈਂ ਕਿਹਾ ਚਲੋ ਯਾਦ ਕਰੀਏ ਤੁਸੀਂ ਫੋਨ ਹੀ ਨੀ ਕੀਤਾ ਯਾਦ ਹੀ ਨੀ ਕੀਤਾ ਤਾਂ ਮੈਂ ਕਿਹਾ ਚੱਲ ਯਾਦ ਕਰੀਏ
ਅੱਛਾ ਵਧੀਆ ਕੀਤਾ ਸੀ ਸਗੋਂ ਤੁਸੀਂ ਯਾਦ ਕਰ ਲਿਆ ਤੇ ਬਸ ਤੁਹਾਨੂੰ ਕੀ ਦੱਸਣਾ ਟਾਈਮ ਹੀ ਨਹੀਂੀ ਲੱਗਦਾ ਗਰਮੀਆਂ ਦੀ ਛੁੱਟੀਆਂ ਪੈ ਜ ਹੋਣੇ ਬੁੱਚੇ ਸਾਰੇ ਘਰ ਕਦੀ ਕੋਈ ਡਿਮਾਂਡ ਕਦੀ ਕੋਈ ਡਿਮਾਂਡ ਕਦੀ ਆਪ ਪੰੰਨਾ ਬਣਾਓ ਕਦੇ ਮੈਂਗੋ ਸ਼ ਦੇ
ਉਹ ਤੇ ਹੈ
ਹਾਂਜੀ ਹਾਂਜੀ ਬਸ ਬੈਠੇ ਹਾਂ ਤੁਸੀਂ ਦੱਸੋ ਬੱਚੇ ਠੀਕ ਨੇ ਤੁਹਾਡੇ? ਅੱਜ ਮੈਂ ਬਣਾਏ ਸੀ ਅੱਜ ਮੈਂ ਰਾਜਮਾਂ ਚਾਵਲ ਬਣਾਏ ਸੀ।
ਅੱਛਾ ਅੱਛਾ
ਹਾਂਜੀ ਹੋਰ ਤੁਸੀ ਕੀ ਬਣਾਇਆ?
ਟਿੰਂਡੇ ਬਣਾਏ ਸੀ ਭਰ ਕੇ।
ਅੱਛਾ ਭਰ ਕੇ ਕਿਵੇਂ ਬਣਾਉਂਦੇ ਹੋ?
ਭਰਕੇ ਛੋਟੇ ਛੋਟੇ ਲੈਲੋ ਤੇ ਉਹਨਾ ਚ ਸਾਰੇ ਮਸਾਹਾਂ ਛੋਟੇ ਛੋਟੇ ਲੈ ਕੇ ਨਾ ਸਾਰੇ ਮਸ ਮਸਾਲੇ ਇੱਕ ਪਲੇਟ ਵਿੱਚ ਪਾ ਕੇ ਮਿਕਸ ਕਰ ਲੋੋ। ਸ਼ ਸ਼ ਸ਼ ਤੇ ਉਹੀਓ ਫੇਰ ਕਰੇਲਿਆਂ ਚ ਭਰਦਿਆਂ ਨਾ ਮਸਾਲਾ ਉੰਝ।
ਹਾਂਜੀ ਹਾਂਜੀ ਅੱਛਾ ਅੱਛਾ ਨਾ
ਕਿ ਹੋਰ,
ਅੱਛਾ, ਮੈਂ ਪਲੇਨ ਬਨਾਨੀ ਆ ਛੋਟੇ ਛੋਟੇ ਪੀਸ ਪੀਸਿਸ ਕਟ ਕੇ ਨਾ ਤੇ ਬਣਾਨੀ ਆ ਉਹਦੇ ਵਿੱਚ ਸਿੰਪਲ ਤੜਕਾ ਲਾਂਨੀ ਆ ਉਦਾ
ਅੱਛਾ ਅੱਛਾ ਅਸੀਂ ਜ
ਅੱਛਾ ਹਾਂ ਬਣਾਵਾਂਗੀ ਕਿਵੇਂ ਬਣਾ? ਭਰਦੇ ਵਿੱਚ ਕੀ ਹੋ ਤੁਸੀਂ? ਮਸਾਲਾ ਭਰਦੇ ਹੋ, ਅੱਛਾ, ਨੋਰਮਲ ਮਸਾਲਾ ਬੇਸਿਕਸ
ਹਾਂ ਮਸਾਲੇ ਪਾ ਕੇ, ਤੇ ਆਪਣਾ ਦਹੀਂ ਦੇ ਵਿੱਚ ਥੋੜੇ ਜਿਹੇ ਮਸਾਲੇ ਪਾ ਲੋ ਗ੍ਰੇਵੀ ਆਸਤੇ ਉਹ ਬਣਾ ਕੇ ਤੇ ਫੇਰ ਆਪਣਾ ਕਦੋਂ ਕੜਾਹੀ ਚ? ਕੜਾਹੀ ਚ ਬਨਾ ਦੇ ਓ ਕੜਾਹੀ ਚ ਬਣਾ ਲੋ। ਜੇ ਅਗਰ ਅਸੀਂ ਕੁੂੱਕਰ ਚ ਬਨਾਨੇ ਤਾਂ ਫਿਰ ਇੱਕ ਸੀਟੀ ਦਵਾ ਲੋ ਬਸ।
ਨਈ, ਅੱਛਾ ਬਸ ਅਸੀਂ ਟੀਂਡੇ ਭਰਨੇ ਨੇ ਅਸੀਂ। ਦੂਜਾ ਮਤਲਬ ਤੜਕੇ ਵਾਲਾ ਸਮਾਨ ਨਹੀਂ ਕੱਟਣਾ ਇਹਦੇ ਵਿੱਚ
ਟਮਾਟ ਨਹੀਂ ਪਏਗਾ ਦਹੀਂ ਚ ਮਸਾਲੇ ਪਾ ਲਾਂਗੇ ਨਾ ਅਸੀਂ ਹਾਂ ਦਹੀਂ ਚ ਮਸਾਲੇ ਪਾਲੋ ਤੇ ਉਹਨੂੰ ਗ੍ਰੇਵੀ ਆਕਣ ਜਿਵੇਂ ਬਣਾਉਂਦੇ ਹ ਅ
ਹਾਂ ਮੈਂ ਤੇ ਬ ਵਧੀਆ ਠੀਕ ਹੈ ਕਰਾਂਗੇ ਬਣਾਵਾਂਗੀ ਮੈਂ ਉਹ ਖਾਂਦੇ ਨਹੀਂ ਸਾਡੇ ਕੋਈ ਟੀਂਡੇ ਕੋਈ ਨਹੀਂ ਖਾਂਦੇ ਸਾਡੇ ਘਰ
ਫਰ ਬੱਚੇ ਖਾ ਲੈਂਦੇ ਆਲੂ ਸਮਝ ਨਾ ਫੇਿਰ ਖਾਂਦੇ ਨੇ ਬੱਚੇ
ਹਾਂ ਇੱਕ ਆਲੂ ਵੀ ਤਾਂ ਬੰਦੇ ਨੇ ਪਾਲ ਕੇ ਆ
ਹਾਂ
ਮੈਂ ਕਿਹਾ ਇੱਕ ਆਲੂ ਵੀ ਤਾਂ ਬੰਦੇ ਨੇ ਨਾ ਪਾੀ
ਆਲੂ ਤੁਸੀਂ ਬਣਾ ਸਕਦੇ ਇ ਜੇ
ਆ ਕਿਵੇਂ ਬਣਾਉਂਦੇ ਨੂੰ
ਕੇ ਗੱਲਓ ਤੇ ਉਹਨਾਂ ਚ ਵੀ ਇੰਝੇ ਮਸਾਲੇ ਭਰ ਲੋ ਤੇ ਫੇਿਰ ਮਗਰੋਂ ਇੱਕ ਸੀਟੀ ਦਆ ਲਓ ਓਨੂੰ ਆਲੂਆਂ ਨੂੰ
ਅੱਛਾ ਮੈਂ ਯੂਟਿਊਬ ਤੇ ਬੈਠਿਆ ਸਾਨੂੰ ਕੜਾ ਬਣਾਈ ਸੀ
ਅੱਛਾ ਅੱਛਾ ਹੋਰ ਸੁਣਾਓ
ਬਸ ਬੈਠੇ ਆਂ ਤੁਸੀਂ ਦੱਸੋ ਕੀ ਕਰਦੇ ਬੱਚੇ ਆਹੋ ਹ ਜ਼ਰੂਰ ਤੁਸੀਂ ਲਾਓ ਚੱਕਰ
ਬ ਹਮ ਆਵਾਂਗੀ ਮੈਂ ਤਾਂ ਆਵਾਂਗੇ ਜ਼ਰੂਰ ਤੁਹਾਡੇ ਵੱਲ
ਆਣਾ ਆਣਾ ਬੱਸ ਫਿਰ ਆਨਾ ਨੇ ਵੇ ਦੀ ਹੋਈ ਸੀ ਕੰਮ ਕਰਕੇ
ਛਾ
ਬ ਘਰ ਦਾ ਕੰਮ ਹੀ ਉਹਦਦਾ ਗਰਮੀਆਂ ਚ
ਉਹ ਤੇ ਹੈਨੀ ਖਤਮ ਹੁੰਦਾ
ਹੋ ਤਸ ਗਏ ਨ ਸ਼ੋਪਿੰਗ ਸ਼ੋਪਿੰਗ ਕਰਨ
ਬੱਚੇ ਕਹਿਣਦੇ ਪ ਚਲੋ ਕਿੱਥੇ ਪਰਾਰਬ ਪੂਰ ਚੱਲੋ ਕਿਤੇ ਲੈ ਚੱਲੋ ਮੈਂ ਕਿਹਾ ਦੇਖ
ਸਡ ਰ ਘੁੰਮਣ ਬਣਾ ਲੋ ਪ੍ਰੋਗਰਾਮ
ਆਸ ਹਵਾ ਚਲਦੀ ਬੜੀ ਸੁਣਦੇ
ਹਮ ਬਣਾ ਲੋ
ਚਦੇ ਆਾਂ ਸ਼ਾਮੀ ਚਲਦੇ ਹਾਂ
ਚਲੋ ਕਿੱਥੇ ਚਲਦੇ ਹੋ
ਮੈਂ ਇੱਥੇ ਇੱਕ ਟ੍ਰੇਡ ਪੇਡ ਲੱਗਿਆ ਤਾਂ ਇਸ ਪਾਸੇ ਚਦੀ ਹ ਜਿੱਥੇ ਠੀਕ ਮੈਂ ਕਿਹਾ ਟੇਅਰ ਤੇ ਫੇਅਰ ਲੱਗਿਆ ਨਾ ਇੱਕ ਹੁੱਟ ਚ
ਅੱਛਾ
ਹਾਂ ਉੱਥੇ ਚੱਲਦੇ ਹ ਚਲੋ
ਚਲੋ ਕੋਈ ਨੀ ਬਣਾਦੇ ਆ ਪ੍ਰੋਗਰਾਮ ਦੱਸਾਂਗੇ ਤੁਾਨ ਜ਼ਰੂਰ ਬਨਾਉਂਦੇ
ਵੀਆ
ਹੋਰ ਸੁਣਾਓ ਬਸ ਜੀ ਵਧੀਆ ਵਧੀਆ ਤੁਸੀਂ ਸੁਣਾਓ
ਅੱਗੇ ਘੁੰਮਣ ਨੀ ਰਏ ਕਿੱਥੇ
ਬਸ ਹੁਣ ਦੇਖਦੇ ਵਿਆਜ ਮੌਸਮ ਅੱਛਾਰ
ਹੋਰ ਤਾਂ ਬਹੁਤ ਅੱਛਾ ਮੌਸਮ ਹੈ ਆ ਜਾਓ ਸਾਡੇ ਵੱਲ ਆ ਜਾਓ
ਨੀਆਂ
ਹੋਰ ਰਾਤੀ ਡਿਨਰ ਦਨ ਰੋਥ ਖਾ ਖ ਜਾਣਾ ਤੁਸੀਂ ਦੱਸੋ ਕੀ ਖਾਣਾ ਹੀ ਬਣਾ ਲੈਂਦੇ ਆ ਤੁਸੀਂ ਦੱਸੋ ਕੀ ਖਾਣਾ ਤੁਸੀਂ ਦੱਸੋਖੋ ਵੀ ਤੁਡੇ ਮਨਪਸੰਦ ਚੀਜ਼ ਬਣਾਉਦੇ ਹੋ ਤੁਸੀਂ ਤੁਸੀ ਨੋਨਵੇਜ਼ ਛੱਡ ਤਾ ਤੁਸੀ ਤੁਸੀ ਛੱਡਤਾ ਨੋਨਵੇਜ਼ ਹੁਣ ਅੱਛਾ ਚਲੋ ਵਧੀਆ ਤਾਂ ਫਿਰ
ਹਮ
ਹੋਰ ਕੋਈ ਨਹੀ ਮੈਂ ਉਹਦੋ ਬੂਲਾ ਲਵਾਂਗੀ
ਆਹ ਗੁਰਦੁਆਰੇ ਲਉਂਦੇ ਹ
ਵਧੀਆ ਹੋਰ ਕੁਝ ਸ਼ੋਪਿੰਗ ਨਹੀ ਗਏ ਕਿਥੇ
ਨਾ ਕਿਥੇ ਸ਼ੋਪਿੰਗ ਜਾਣ ਨੂੰ ਟਾਈਮ ਹੀ ਨੀ ਲੱਗਦਾ ਪਹਿਲੇ ਧੁੱਪ ਬੜੀ ਸੀ ਤਾਂ ਨਹੀ ਗਏ ਹੁਣ ਦੇਖੋ ਸੋਚ ਯਾਰ ਮੌਸਮ ਅੱਛਾ ਹੋਇ ਕਿਥੇ ਹੋ ਕੇ ਆਵਾਂ ਮੈਂ ਬਾਕੀ ਦੇਖਣੇ ਕੀ ਬੰਦਾ ਨਿਕਲਿਆ ਨਹੀ ਜਾਂਦਾ ਨਾ ਆਲਸ ਆ ਜਾਂਦਾ ਜਾਆ ਨਹੀ ਜਾਂਦਾ
ਹਾਂ ਇਹ ਤਾਂ ਹੈ ਫਿਰ ਗਰਮੀ ਵਿੱਚ ਕੀ ਬੰਦਾ ਨਿਕਲੇ ਆਪਣੇ ਬੱਚਿਆਂ ਨੂੰ
ਹੋਰ ਸੁਣਾਓ ਤੁਸੀਂ
ਬਸ ਬੈਠੇ ਸੀ
ਹਮ
ਵ ਲੰ ਲਈ ਤੁਾਨੂੰਵਈ ਸਭ ਕਿ ਕਨੀਆਂ ਪੂਛਨੀ ਹਾ ਆ ਜਾਓ ਆਏ ਨਹੀ ਤੁਸੀਂ ਚੱਕਰ ਨਹੀਂ ਲਾਇਆ ਤੁਸੀਂ
ਆਵਾਂਗੀ ਮੈਂ ਦੇਖੋ ਕੱਲ੍ਹ ਬਨਾਉਂਦੇ ਹਾ ਪ੍ਰੋਗਰਾਮ ਤੁਹਾਡੇ ਵੱਲ ਨਾ ਆਵਾਂਗੀ ਮੈਂ ਕੱਲ
ਕੋਈ ਨਾ ਆਜੋ ਆਜੋ ਸਾਰਾ ਦਿਨ ਲਾ ਕੇ ਜਾਓ ਆਪਣਾ ਹੋਰ
ਬਸ ਠੀਕ ਵਧੀਆ
ਬੱਚਿਆਂ ਨੂੰ ਛੁੱਟੀਆਂ ਕਦ ਤਕ ਹੈ ਨੇ ਕਦ ਤਕ ਨੇ ਛੁੱਟੀਆਂ ਇਨ੍ਹਾਂ ਬੱਚਿਆਂ ਦੀ ਮੈ ਕਿਹਾ ਮੈਂ ਕਿਹਾ ਬੱਚਿਆਂ ਦੀ ਛੁੱਟੀਆਂ ਕਦ ਤਕ ਨੇ
ਬੱਚੇ ਦੇ ਇੱਕ ਜੂਨ ਤੱਕ ਹੈਗੇ ਆ ਲਾਸਟ ਤੀਹ ਜੂਨ ਤੱਕ
ਅੱਛਾ ਤੁਸੀ ਲੋਗ
ਠੀਕ ਆਹ ਦੇਖੋ ਜਦੋਂ ਬੁਲਾ ਲੈਣਗੇ ਉਦੋਂ ਚਲੇ ਜਾਵਾਂਗੇ ਅਸੀ
ਹਾਂ ਇਹ ਤਾਂ ਹੈ ਦੇਖਣਾ ਪੈਂਦਾ ਸਾਰਾ ਘਰ ਘਰ ਦਾ
ਹੈ
ਮੈਂ ਕਿਹਾ ਲੈਣਾ ਪਿਆ
ਉਹ ਤੇ ਹੈ
ੈ ਹ ਕਿਹੜੀ ਕਲਾਸ ਪੰਜ ਚਾਰ ਕੁੜੀਆਂ ਹਾਂ
ਉਹ ਹੈਗੇ ਸੈਕਿੰਡ ਚ
ਗੁੜੀਆ ਕਿਹੜੀ ਕਲਾਸ ਵਿੱਚ ਕਿ ਤਾਂ ਨਹੀਂ ਤੇ ਬੇਟਾ ਕੀ ਕਲਾਸ ਅੱਛਾ ਹੋਵੇ ਕ
ਹ ਤਾਂ ਛੋਟਾ ਨਾ ਹਜੇ ਨਹੀਂ ਜਾਂਦਾ ਹਾਂ ਹਜੇ ਨਹੀਂੀ ਜਾਂਦਾ
ਨੀ ਪਾਇਆ
ਨਹੀਂ ਅਜੇ ਨੀ ਪਾਇਆ ਹੁਣ
ਸਭੀ ਕੇ ਅੱਛਾ ਕਿੰਨੇ
ਹਾਂ ਦੋ ਸਾਲ ਦਾ ਹੁਣ ਹੋ ਜਾਏਗਾ
ਅੱਛਾ
ਹਾਂ
ਚਲੋ ਹੱਲ ਤਾਂ ਛੋਟੇ ਨ ਪਰ ਤਾਂ ਆਪਣੇ
ਹ ਤਾਂ ਛੋਟਾ ਉਹ ਹਾਂ ਹ ਤਾਂ ਛੋਟਾ ਹਮ
ਹਮ
ਲੋਕੀ ਤੁਸੀਂ ਸੁਣਾਓ
ਕਦੋਂ ਪ੍ਰੋਗਰਾਮ ਬਣਾ ਰਹੇ ਮੇਰੇ ਕੋਲ ਆਉਂਦਾ
ਤੁਸੀਂ ਫ੍ਰਰੀ ਹੋ ਜਾਓ ਹਾਂ
ਹਾਂ ਮੈਂ ਜ਼ਰੂਰ ਚੱਕਰ ਮਾਰਾਂਗੇ ਕੱਲ ਆਵਾਂਗੇ ਤੁਹਾਡੇ ਵੱਲ
ਹਾਂਜੀ ਆ ਨਾਲੇ ਬਾਜ਼ਾਰ ਵੀ ਜਾਣਾ ਸੀ ਮੈਂ ਨਾ ਮੈਂ ਤਾਂ ਤੁਹਾਡੇ ਨਾਲ ਹੀ ਹੋਵਾਂਗੀ, ਨਾਲੇ ਮੈਂ ਬਾਜ਼ਾਰ ਵੀ
ਆਓ ਆਓ।
ਹਾਂ ਮੈਂ ਮੈਨੂੰ ਕੰਮ ਸੀ। ਲਿਪਸਟਿਕ ਲੈਣ ਜਾਣਾ ਸੀ। ਮੈਂ ਨਾ ਬਾਜ਼ਾਰ ਤੁਹਾਡੇ ਤੁਹਾਡੀ ਚੋਇਸ ਬਹੁਤ ਤੁਸੀਂ ਲੈਣਾ ਲਿਪਸਟਿਕ
ਕੋਈ ਨੀ ਕੋਈ ਨੀ ਤੁਸੀਂ ਆ ਜੇ ਆਜੇ ਚੱਲ ਲੱਗੇ ਸੀ।
ਹਾਂਜੀ। ਹੁਣ ਕਿਹੜਾ ਤੁਸੀਂ ਕਿਹੜੀ ਕੰਪਨੀ ਦੇ ਲਾਉਂਦੇ ਪਏ ਤੁਸੀਂ? ਮੈਂ ਕਿਹਾ ਹੁਣ ਕਿਹੜੀ ਕੰਪਨੀ ਦੀ ਲਾਉਂਦੇ ਹੋ ਲਿਪਸਟਿਕ?
ਮੈਂ ਤਾਂ ਜਿਹੜੀ ਮਿਲ ਜੇ। ਮਤਲਬ ਜਿਹੜੀ ਮੈਨੂੰ ਅੱਛੀ ਲੱਗੇ।
ਹੋਰ ਜਿਹੜੀ ਅੱਛੀ ਲੱਗੇ, ਉਹ ਆਪਾਂ ਲਗਾ ਲਈਏ। ਜਿਹੜੀ ਅੱਛੀ ਲੱਗਦੀ ਉਹ ਲਗਾ ਲਈ ਤਾਂ ਮੈਂ ਹੋਰ। ਹ
ਪਾਣੀ ਕਿੱਥੇ ਆ? ਬਸ ਬੈਠ ਬੈਠੇ ਦੀ ਹਾਂ। ਹੁਣ ਦੇੇਖੋ ਲੰਚ ਦੀ ਤਿਆਰੀ ਕਰਾਂਗੇ।
ਹੂੰ। ਕੀ ਬਣਾ ਰਹੇ ਓ ਲੰਚ ਵਿੱਚ? ਹਮ
ਦੇਖੋ ਸੋਚਦੀ ਤਾਂ ਭਿੰਡੀਆਂ ਪਈ ਆਂ, ਭਿੰਡੀਆਂ ਬਣਾ ਲਾਂ।
ਅੱਛਾ ਭਿੰਡੀਆਂ ਕਿਵੇਂ ਬਣਾਓਗੇ? ਭਰ ਕਈ ਆ ਫਿਰ ਇੰਝ
ਨਹੀਂ ਤੇ ਫਿਰ ਮੈਂ ਕਹਿੰਦਾ ਸਾਡੇ ਘਰ ਭਰੀ ਹੋਈ ਚੀਜ਼ ਕੋਈ ਨਹੀਂ ਖਾਂਦਾ, ਫਿਰ ਮੈਂ ਕੱਲੀ ਵਸਤੇ ਕੀ ਬਣਾਵਾਂ ਹੁਣ ਮੈਂ ਤਾਂ ਬਣਾਵਾਂਗੀ ਜਦੋਂ ਮੈਂ ਇਕੱਲੀ ਹੋਵਾਂਗੀ ਘਰ। ਤੁਹਾਨੂੰ ਪਤਾ ਫਿਰ ਮੈਂ ਅਗਰ ਇਕੱਲੀ ਆਪਣੇ ਤੇ ਬਣਾ ਲਿਆ ਤੇ ਫਿਰ ਹੋਰਾਂ ਵਾਸਤੇ ਕੀ ਬਣਾਵਾਂਗੇ? ਫਿਰ ਦੋ ਦੋ ਚੀਜ਼ਾਂ ਤਾਂ ਨਹੀਂ ਹੁੰਦੀਆਂ ਮੇਰੇ ਕੋਲ।
ਹਾਂ ਉਹ ਤਾਂ ਠੀਕ ਐ। ਜੀ ਠੀਕ ਐ ਜੀ ਠੀਕ ਐ। ਓਕੇ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।